ਹਾਂਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿੱਦਾਂ ਹੋ ਤੁਸੀਂ। ਹਾਂਜੀ ਹਾਂਜੀ ਅਸੀਂ ਵੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਘਰ ਬਾਰ ਸਭ ਤੁਹਾਡੇ
ਹਾਂਜੀ ਸਭ ਘਰ ਪਰਿਵਾਰ ਬਾਲ ਸਭ ਠੀਕ ਨੇ ਜੀ।
ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੋਰ ਤੁਸੀਂ। ਬਹੁਤ ਦਿਨਾਂ ਬਾਅਦ ਫੋਨ ਕੀਤਾ ਏ।
ਬਸ ਭੈਣ ਜੀ ਟਾਈਮ ਨੀ ਲੱਗਦਾ ਹੈਗਾ ਬੱਚਿਆਂ ਦੇ ਪੇਪਰ ਵੀ ਚੱਲਦੇ ਸੀ ਹੁਣ ਵੀ ਸਟਾਰਟ ਹੁਣ ਤੇ ਬਸ ਫੇਰ ਉਹਨਾ ਨੂੰ ਉਹਨਾਂ ਦੇ ਵਿੱਚ ਲੱਗਿਆ ਰਹਿਣੇ ਆ ਸਵੇਰੇ ਸਕੂਲ ਭੇਜੋ ਫੇਰ ਟਿਊਸ਼ਨ ਤੇ ਫੇਰ ਥੋੜਾ ਬਹੁਤਾ ਘਰ ਵੀ ਕਰਵਾਈ ਦਾ ਏ। ਚਲੋ ਪੇਪਰ ਠੀਕ ਕਰਕੇ ਆਣਾ।
ਹਾਂਜੀ ਜੀ ਬੱਚੇ ਜੇ ਪੜ੍ਹਨਗੇ ਤਾਂ ਹੀ ਕੁਛ ਬਣਨਗੇ ਜੀ ਐ। ਤੇ ਇੱਕ ਮਾਂ ਪਿਓ ਦੇ ਹੀ ਪੇਪਰ ਹੁੰਦੇ ਨੇ ਹਨਾ ਬੱਚਿਆਂ ਦੇ ਨੀ ਹੁੰਦੇ। ਬਚੇ ਮਾਪੇ ਐਵੇ ਸਮਝਦੇ ਨੇ ਸਾਡੇ ਪੇਪਰ ਨੇ।
ਹਾਂਜੀ ਸਾਨੂੰ ਬੜੀ ਟੈਨਸ਼ਨ ਜੀ ਬੱਚਿਆਂ ਦੇ ਪੇਪਰ ਦੀ ਕਿਉਂਕਿ ਸਾਰੇ ਸਾਲ ਦੇ ਉਹਨਾਂ ਦੀ ਮਿਹਨਤ ਹੁੰਦੀ ਹੈ ਤੇ ਚਲੋ ਅਸੀਂ ਵੀ ਪੈਸੇ ਲਗਾ ਰਹੇ ਹਾਂ ਬੱਚਿਆਂ ਤੇ ਤੇ ਬੱਚੇ ਸਹੀ ਤਰਾਂ ਲੈ ਕੇ ਪਾਸ ਹੋ ਜਾਣ ਤੇ ਉਸ ਤੋਂ ਵਧੀਆ ਕਿਹੜੀ ਗੱਲ ਹੋ ਸਕਦੀ ਹੈ।
ਹਾਂਜੀ ਹਾਂਜੀ ਸਹੀ ਗੱਲ ਹੈ ਜੀ ਸ਼ਿਕਸ਼ਾ ਹੋਏਗੀ ਬੱਚਿਆਂ ਕੋਲੋਂ ਹਾਂਜੀ ਹਾਂਜੀ। ਜੇ ਬੱਚੇ ਸ਼ਿਕਸ਼ਾ ਲੈਣਗੇ ਜੀ ਤਾਂ ਹੀ ਉਹਨਾਂ ਨੂੰ ਸੰਸਕਾਰ ਵੀ ਮਿਲਣਗੇ ਉਹਨਾਂ ਨੂੰ ਜੀ ਅਨੁਸ਼ਾਸਨ ਵੀ ਆਏਗਾ ਹਾਂਜੀ ਹਾਂਜੀ ਬਿਲਕੁਲ ਇਹ ਬਹੁਤ ਵਧੀਆ ਗੱਲ ਬੱਚਿਆਂ ਨੂੰ ਤੁਸੀਂ ਪੜ੍ਹਾ ਰਹੇ ਹੋ ਅੱਜ
ਦਾ ਤਰੀਕਾ ਉਹਨਾਂ ਨੂੰ ਪਤਾ ਲੱਗੇਗਾ। ਹਨਾ ਫਿਰ ਵੱਡੇ ਹੋ ਕੇ ਦੇਖੋ ਜੀ ਇੰਨਾ ਕੁਛ ਬਦਲਾ ਜਾ ਰਿਹਾ ਆਪਣੇ ਦੇਸ਼ ਵਿਚ ਹਰ ਇੱਕ ਕੰਮ ਦਾ ਅਲੱਗ ਅਲੱਗ
ਹਾਂਜੀ ਹਾਂ।
ਤੇ ਉਹਨਾਂ ਨੂੰ ਸਮਝਣ ਵਾਸਤੇ ਸਾਨੂੰ ਪੜ੍ਹਾਈ ਵੀ ਬਹੁਤ ਜਿਹੜੀ ਜ਼ਰੂਰੀ ਤਾਂ ਹੀ ਆਪਾਂ ਹੁਣ ਦੇਖੋ ਕਿ ਮੋਬਾਇਲ ਪਹਿਲੇ ਜਮਾਨਿਆਂ ਚ ਇੰਨਾ ਨ ਚਲਾਉਣਾ ਆਉਂਦਾ ਸੀ ਕਿਸੇ ਨੂੰ ਤੇ ਹੁਣ ਤੁਸੀਂ ਦੇ ਮੋਬਾਇਲ ਦਾ ਇੰਨਾ ਪ੍ਰਯੋਗ ਹੁੰਦਾ ਹੈ ਕਿ ਤੁਸੀਂ ਹਰ ਇੱਕ ਕੰਮ ਮੋਬਾਇਲ ਤੇ ਕਰ ਸਕਦੇ ਹੋ
ਬਿਲਕੁਲ ਠੀ ਬਿਲਕੁਲ ੀ ਬਹੁ
ਅੱਛਾ ਹੋਏਗਾ ਤਾਂ ਹੀ ਉਹ ਉਸ ਬਾਰੇ ਸੋਚ ਮਤਲਬ ਜਾਣ ਸਕਦਾ ਉਹਨੂੰ ਕਿ ਕਿਵੇਂ ਕਿੱਦਾਂ ਕੀ ਕਰਨਾ
ਬਿਲਕੁ ਜੀ ਬਿਲਕੁਲ ਬਿਲਕੁਲ
ਸਹੀ ਸਹੀ ਦੇ ਬਾਰੇ ਕਿਵੇਂ ਕੀ ਨਿਰਣਿਆ ਲੈਣਾ ਹੈ ਸਹੀ ਗਲਤ ਤੇ ਸਭ ਕੁਛ ਸਮਝ ਸਕਦਾ ਹਨਾ
ਹਾਂਜੀ ਹਾਂਜੀ ਜਿਹੜੀ ਜ ਪੜ੍ਹਾਈ ਹੈ ਜੇ ਸਾਨੂੰ ਆਪਣੇ ਮਾਨਸਿਕ ਸਮਝ ਆ ਜਾਂਦੀ ਹੈ ਜੀ ਪੜ੍ਹਨ ਨਾਲ ਸਾਨੂੰ ਗਿਆਨ ਹੋ ਜਾਂਦਾ ਹੈ ਸਾਨੂੰ ਸਕੂਲੋਂ ਗਿਆਨ ਮਿਲਦਾ ਫੇਰ ਜੇ ਅਸੀਂ ਕਿੱਥੇ ਟਿਊਸ਼ਨ ਪੜ੍ਹਦੇ ਹਾਂ ਤੋਂ ਗਿਆਨ ਮਿਲਦਾ ਮਾਂ ਪਿਓ ਤੋਂ ਮਿਲਦਾ ਜੀ ਫੇਿਰ ਬੰਦੇ ਦੇ ਦਿਮਾਗ ਦਾ ਜਿਹੜਾ ਹੈ ਵਿਕਾਸ ਹੁੰਦਾ
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ ਜੀ ਬਸ ਵੀ ਆਪਾਂ ਵੀ ਬਸ ਕੁਛ ਭਵਿਸ਼ਯ ਚ ਬਣ ਜਾਣਗੇ ਆਪਣਾ
ਹਾਂਜੀ ਹਾਂਜੀ ਬਿਲਕੁਲ ਜੀ ਹਰ ਮਾਂ ਪਿਓ ਹਰ ਮਾਂ ਪਿਓ ਚਾਹੁੰਦਾ ਜੀ ਬੱਚਿਆਂ ਦਾ ਆਉਣ ਵਾਲਾ ਜਿਹੜਾ ਭਵਿੱਖ ਹੈ ਸੁੰਦਰ ਹੋਏ
ਆਪੀਆਂ ਜਰੂਰਤਾਂ ਪੂਰੀਆਂ ਕਰਦੇ ਬੱਚਿਆਂ ਦੀ ਜ਼ਰੂਰਤਾਂ ਪਹਿਲੇ ਪੂਰੀਆਂ ਕਰਦੇ ਆ ਜੀ ਜੋ ਵੀ ਚਾਹੀਦਾ ਹੈ ਕਿਤਾਬਾਂ ਕੀ ਬੈਗ ਕੀ ਪਹਿਲੇ ਉਹਨਾਂ ਦੀ ਜ਼ਰੂਰਤ ਹ ਕਰਨੀ ਹੈ ਕਿ ਚਲੋ ਉਹਨਾਂ ਨੂੰ ਕੋਈ ਕਮੀ ਨਾ ਹੋਵੇ
ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਤੁਹਾਡੀ ਹਰ ਮਾਂ ਪਿਓ ਜੀ ਬੱਚੇ ਨੂੰ ਮਿਹਨਤ ਕਰਕੇ ਪੜ੍ਹਾਉਂਦਾ ਹੈ ਤੁਸੀਂ ਅੱਜ ਕੱਲ੍ਹ ਦੇਖੋ ਜਿਹੜੇ ਰਿਕਸ਼ੇ ਚਲਾਉਣ ਵਾਲੇੇ ਹੋ ਗਏ ਹਨਾ ਉਹ ਵੀ ਆਪਣੇ ਬੱਚਿਆਂ ਨੂੰ ਜ ਸੋਚਦੇ ਨੇ ਕਿ ਅਸੀਂ
ਮਾਂ ਪਿਓ ਮਿਹਨਤ ਬੱਚਿਆਂ ਵਾਸਤੇ ਕਰਦੇ ਹੈ ਉਹਨਾਂਸਤੇ ਕ ਮੰਨਦੇ ਆ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਕੱਲ੍ਹ ਨੂੰ ਕੁਛ ਬਣ ਸਕੇ
ਹਾਂਜੀ ਹਾਂਜੀ ਬਹੁਤ ਸਹੀ ਗੱਲ ਹੈ ਪਹਿਲਾਂ ਥੋੜਾ ਬੱਚੇ ਵੀ ਅਗਰ ਮਤਲਬ ਸਮਝਣ ਕੀ ਸਾਡੇ ਮਾਂ ਪਿਓ ਮਿਹਨਤ ਕਰ ਰਹੇ ਨੇ
ਜ ਹਾਂਜੀ ਨੇ ਤੇ ਥੋੜਾ ਹੁੰਦਾ ਹੈ ਕਿ ਚਲੋ ਬੱਚਿਆਂ ਚ ਵੀ ਬਚਪਨਪਨਾ ਹੁੰਦਾ ਤੇ ਥੋੜਾ ਨਹੀਂ ਵੀ ਸਮਝਦੇ ਹਨਾ ਕੋਈ ਵੀ ਆਪਣੇ ਆਪ ਥੋੜੇ ਵੱਡੇ ਹੋਣਗੇ ਤੇ ਆਪੇ ਫੇਿਰ ਮਾ ਪਿਓ ਨੂੰ ਵੇਖ ਕੇ ਨਾ ਥੋੜੀ ਸਮਝ ਆ ਜਾਂਦੀ ਹੈ ਬ
ਬਿਲਕੁਲ ਜੀ ਬਿਲਕੁਲ ਜਦੋਂ ਬੱਚਾ ਆਪਣੇ ਉਮਰ ਅਚਾਰਜੇ ਜਿਵੇਂ ਸ ਅਠਾਰਾਂ ਸਾਲ ਸੋਲ ਪੰਦਰਾਂ ਸਾਲ ਤੋਂ ਪਰ ਉਹਦੇ ਬੰਦਾ ਬੱਚਾ ਆਪਣੇ ਆਪ ਸਮਝਦਾਰ ਬਣ ਜਾਂਦਾ ਜੀ ਯਾਰ ਤੇ ਉਹ ਜਿਹੜਾ ਸਮਝੇਗਾ ਉਹ ਤੇ ਬਹੁਤ ਪੜ੍ਹ ਲਿਖ ਜਾਏਗਾ ਕਈ ਬੱਚੇ ਜੀ ਪੂਰੀ ਸੰਗਤ ਚ ਪੈ ਜਾਂਦੇ ਨੇ ਫੇਰ ਉਹ ਫੇਰ ਉਹ ਬਾਅਦ ਚੋਂ ਜੀ ਆਪਣੇ ਸਮਿਆਂ ਨੂੰ ਪਛਤਾਉਂਦੇ ਨੇ ਕਿ ਅਸੀਂ ਪੜ ਜਾਂਦੇ ਅੱਜ ਅਸੀਂ ਕੁਛ ਬਣੇ ਹੁੰਦੇ ਜਿਹੜਾ ਹਾਂ ਹਾਂਜੀ ਬਿਲਕੁਲ ਜਿਹੜਾ ਸਾਨੂੰ ਬੱਚਿਆਂ ਨੂੰ ਇਹ ਵੱਧ ਤੋਂ ਵੱਧ ਸਾਡੇ ਬਹੁਤ ਵੱਡਾ ਸਵ
ਹਾਂਜੀ ਬਸ ਜੀ ਬ ਬੱਚੇ ਪੜ ਜਾਣ
ਹਾਂਜੀ ਵੀ ਬਿਲਕੁਲ ਜੀ ਸਹੀ ਗੱਲ ਨੇ ਮੇਰੇ ਵੀ ਮੁੰਡੇ ਨੇ ਜੇ ਯੂਨੀਵਰਸਿਟੀ ਚ ਪੇਪਰ ਦਿੱਤਾ ਹੋਇਆ ਕਿ ਉਹਦਾ ਨੰਬਰ ਆਜੇ ਵੈਸੇ ਤੇ ਮੇਰਾ ਮੁੰਡਾ ਬਹੁਤ ਮਿਹਨਤੀ ਹੁੰਨੇ ਆਪਣੇ ਪੂਰੇ ਸ਼ਹਿਰ ਚ ਵੀ ਟੋਪ ਕੀਤਾ ਬਾਰਵੀਂ ਚ ਪਰ ਐਵੇਂ ਹੁਣ ਉਹਨੇ ਯੂਨੀਵਰਸਿਟੀ ਚ ਪੇਪਰ ਦਿੱਤਾ ਹੈ ਬਸ ਐਵੇਂ ਕਿ ਵਿਚਾਰੇ ਦਾ ਨੰਬਰ ਪੈ ਜੇ ਪਰ ਅੱਜ ਕੱਲ ਹਾਂਜੀ ਕੁਛ ਅੱਜ ਕਲ ਜੀ ਪੈਸਾ ਵੀ ਬਹੁਤ ਚਲਨ ਲੱਗ ਗਿਆ ਜੀ। ਰਿਸ਼ਵਤ ਜ਼ਿਆਦਾ ਲੈਣ ਲੱਗ ਗਏ ਨੇ ਹਨਾ।
ਘੱਟ ਪੜ੍ਹਾਈਆਂ ਦੇ ਵਿੱਚ ਵੀ ਤੇ ਲੋਕੀ ਮਤਲਬ ਸਰਕਾਰੀਆਂ ਨੌਕਰੀਆਂ ਚ ਲੱਗ ਜਾਂਦੇ ਹੁੰਦੇ ਸੀ ਮਿਲ ਜਾਂਦੀਆਂ ਸੀ ਆਸਾਨੀ ਨਾਲ ਹਨਾ। ਤੇ ਹੁਣ ਵੀ ਉਹਨਾਂ ਬੱਚੇ ਪੜ ਪੜ ਵੀ ਲੈਂਦੇ ਹੈ। ਤੇ ਫੇਰ ਵੀ ਪਤਾ ਨੀ ਕਿਉਂ ਨੀ ਸਰਕਾਰੀ ਨੌਕਰੀ ਬੱਚਿਆਂ ਦੀ ਲੱਗਦੀਆਂ।
ਹਾਂਜੀ ਹਾਂਜੀ ਬਿਲਕੁਲ ਜੀ ਕਈ ਜੀ ਅੱਜ ਕੱਲ ਹਰ ਪਾਸੇ ਰਿਸ਼ਵਤ ਚਦੀ ਜੀ ਵਿਚਾਰੇ ਬੱਚੇ ਕਈ ਮਿਹਨਤ ਕਰ ਕਰਕੇ ਰਹਿ ਜਾਂਦੇ। ਕਈ ਵਾਰ ਉਹਨਾਂ ਦਾ ਨੰਬਰ ਨਹੀਂ ਆਉਂਦਾ ਬੱਚੇ ਇੰਨੇ ਪੇਪਰਾਂ ਦੀ ਤਿਆਰੀ ਕਰਦੇ ਨੇ। ਨੰਬਰ ਨਹੀਂ ਆਉਂਦਾ ਇਹਦਾ ਮਤਲਬ ਕਾਰਨ ਹੈ ਹੀ ਹੈ ਕਿ ਰਿਸ਼ਵਤ
ਹਾਂਜੀ ਹੁਣ ਵੀ ਤੁਸੀਂ ਦੇਖਲਓ ਕਿੰਨੇ ਕਿੰਨੇ ਫਾਰਮ ਲੋਕ ਲੋਕੀ ਭਰਦੇ ਨੇ ਬਹੁਤ ਜ਼ਿਆਦਾ ਫਾਰਮ ਭਰਦੇ। ਨੇ ਹਰ ਇੱਕ ਨੌਕਰੀ ਦਾ ਕਿ ਚਲੋ ਕਿੱਧਰ ਨਾ ਕਿੱਧਰ ਤੇ ਲੱਗੇ ਨਾ। ਪਰ ਫੇਰ ਥੋੜਾ
ਹੁਣ ਜੀ ਪਿੱਛੇ ਜੇ ਸਾਡੇ ਨੀਟ ਦਾ। ਨੀਟ ਦਾ ਹੀ ਪੇਪਰ ਹੋਇਆ ਸੀ ਬੱਚਿਆਂ ਨੇ ਪੂਰਾ ਪੂਰਾ ਸਾਲ ਮਿਹਨਤ ਕੀਤੀ ਹੈ ਜੀ। ਸਰਕਾਰ ਨੇ ਜੀ ਬਾਅਦ ਚੋਂ ਕੀ ਕਹਿਤਾ ਜੀ ਕਿ ਪੇਪਰ ਲੀਕ ਹੋ ਗਿਆ ਸੀ ਪੇਪਰ ਰੱਦ ਹੋ ਗਿਆ ਮੈਨੂੰ ਬਹੁਤ ਧੱਕਾ ਲੱਗਿਆ ਸੀ ਜੀ। ਬੱਚਿਆਂ ਦੀ ਮਿਹਨਤ ਖ਼ਰਾਬ ਹੋਈ ਬਹੁਤ ਬੱਚੇ ਰੋਏ ਸੀ ਜੀ।
ਹਾਂਜੀ ਹਾਂਜੀ ਮੈਂ ਵੀ ਇਹ ਸੁਣਨੀ ਸੀ ਮੈਂ ਕਿਹਾ ਐਵੇਂ ਤੇ ਹੋ ਨਹੀਂ ਸਕਦਾ ਨੀਟ ਤੱਕ ਪੇਪਰ ਜਿਹੜਾ ਮਤਲਬ ਲੀਕ ਹੋ ਗਿਆ ਚਲੋੱਚਿਆਂ ਦੀ ਮਿਹਨਤ ਸੀ।
ਸਰਕਾਰ ਦੀ ਹੀ ਚਾਲ ਹੁੰਦੀ ਹੈ ਜੀ। ਇਹ ਸਭ ਸਰਕਾਰ ਦੀ ਚਾਲ ਪੈਸਾ ਕਮਾਉਂਦੇ ਨੇ ਉਹ। ਪਰਵਾ ਕੇ ਫੇਰ ਬਾਅਦ ਚ ਉਹੀ ਪੈਸਾ ਬੱਚੇ ਦੀ ਫੇਰ ਮਿਹਨਤ ਬੱਚਿਆਂ ਨੂੰ ਧੱਕਾ ਤੇ ਲੱਗਦਾ ਲੇਕਿਨ ਜੋ ਮਿਹਨਤ ਕਰਨ ਵਾਲੇ ਬੱਚੇ ਨੇ ਉਹ। ਫੇਰ ਵਿਚਾਰੇ ਪੇਪਰ ਦੀ ਤਿਆਰੀ ਕਰਨ ਲੱਗ ਗਏ ਨੇ ਜੀ ਅਗਲੇ ਸਾਲ ਅਸੀਂ ਫੇਰ ਪੇਪਰ ਦਾ ਵਾਂਗ
ਹਾਂ ਚਲੋ ਬੱਚੇ ਕਰਦੇ ਪਏ ਨੇ ਉਹਨਾਂ ਨੇ ਹੌਸਲਾ ਨੀ ਨਾ ਹਾਰਿਆ ਹੌਸਲਾ ਨਹੀਂ ਹਾਰਨਾ ਚਾਹੀਦਾ। ਅ। ਨਾ ਹੌਸਲਾ ਬਣਾ ਕੇ ਰੱਖ ਚਲੋ ਕਿ ਕੁਛ ਨਾ ਕੁਛ ਲੱਗੇਗੀ ਨਾ।
ਬਿਲਕੁਲ ਜੀ ਬਿਲਕੁਲ। ਪਰ ਸਰਕਾਰ ਦਾ ਮੈਨੂੰ ਹੈ ਬਹੁਤ ਗ਼ਲਤ ਲੱਗਿਆ ਸੀ। ਇੱਕ ਚੀਜ਼ ਮੈਂ ਹੋਰ ਇੱਕ ਮੈਂ ਦੇਖੀ ਸੀ ਵੀਡੀਓ ਇੱਕ ਕੁੜੀ ਮ ਮਤਲਬ ਨੀਟ ਦਾ ਪੇਪਰ ਦੇਣ ਵਾਸਤੇ ਦੋ ਮਿੰਟ ਕੁੜੀ ਮਤਲਬ ਸੈਂਟਰ ਦੇ ਵਿੱਚ ਜਾ ਨੀ ਪਾਈ ਦੋ ਮਿੰਟ ਲੇਟ ਸੀ। ਪਰ ਉਹਨਾਂ ਨੂੰ ਪ੍ਰਸ਼ਾਸਨ ਸੀ ਜਿਹੜਾ ਉੱਥੇ ਦਾ ਉਹਨਾਂ ਨੇ ਉਸ ਕੁੜੀ ਨੂੰ ਆਮ ਸੈਂਟਰ ਦੇ ਅੰਦਰ ਜਾਣ ਨੀ ਦਿੱਤਾ।
ਹਾਂਜੀ ਹਾਂਜੀ ਇਹ ਵੀ ਗ਼ਲਤ ਹੈਗਾ ਬੱਚਿਆਂ ਨਾਲ ਚਲੋ ਦੋ
ਦੋ ਮਿੰਟਾਂ ਦਾ ਕੋਈ ਫ਼ਰਕ ਨਹੀਂ ਹੁੰਦਾ। ਹਨਾ ਤੁਸੀਂ ਇੱਕ ਬੱਚੇ ਦੀ ਪੂਰੀ ਹਾਂਜੀ। ਹਾਂਜੀ ਤੁਸੀਂ ਇੱਕ ਬੱਚੇ ਦੀ ਪੂਰੇ ਸਾਲ ਦੀ ਮਿਹਨਤ ਖ਼ਰਾਬ ਕੀਤੀ ਹੈ ਏਦਾਂ ਥੋੜ੍ਹਾ ਪ੍ਰਸ਼ਾਸਨ ਨੂੰ ਹੈ ਥੋੜਾ ਧਿਆਨ ਦੇਣਾ ਚਾਹੀਦਾ।
ਹਾਂਜੀ ਉਹ ਤੇ ਹੈ ਹੀ ਆ ਜੀ ਬਸ ਜੀ। ਕਿ
ਹਾਂਜੀ ਬਿਲਕੁਲ ਦੇਖੋ ਹੁਣ ਮੈਨੂੰ ਵੀ ਬਹੁਤ ਟੈਨਸ਼ਨ ਹੋਦੀ ਕਿ ਮੇਰੇ ਮੁੰਡੇ ਦਾ ਯੂਨੀਵਰਸਿਟੀ ਚ ਨੰਬਰ ਬਸ ਆ ਏ। ਬਹੁਤ ਮਿਹਨਤ ਕੀਤੀ ਹੈ ਵਿਚਾਰੇ ਨੇ।
ਕੋਈ ਨੀ ਬਸ ਪਰਮਾਤਮਾ ਦੇਖਦਾ ਈ ਏ। ਆਪਣੇ ਆਪ ਮਹਿਨਤ ਦਾ ਫਲ ਮਿਲੇਗਾ।
ਬਿਲਕੁਲ-ਬਿਲਕੁਲ ਮੈਂ ਵੀ ਆਪਣੇ ਮਤਲਬ ਮੁੰਡੇ ਨੂੰ ਕਹਿ ਦਿੱਤਾ ਕੋਈ ਨੀ ਜੇ ਨਈ ਵੀ ਆਇਆ ਅਸੀਂ ਤੈਨੂੰ ਇੱਕ ਅੱਛੇ ਕੋਲਜ ਇਚ ਈ ਪੜ੍ਹਾਵਾਂਗੇ ਹੁਣ ਦੇ ਸੀ ਏ ਦੀ ਤਿਆਰੀ ਕਰੇਗਾ ਜੀ ਸਾਡਾ ਮੁੰਡਾ। ਮੈਂ ਕਿਹਾ ਤੂੰ ਬਸ ਆਪਣੀ ਮਿਹਨਤ- ਮਿਹਨਤ ਤੇ ਲਗਨ ਰੱਖ ਪਰਮਾਤਮਾ ਦੇ ਹੱਥ ਫਲ ਦੇਣਾ ਤੇ।
ਹਾਂਜੀ-ਹਾਂਜੀ ਕੋਈ ਨੀ ਜੀ। ਲੋਕੀ ਕੀ ਕਰ ਲੈਣਗੇ ਜਦੋਂ ਆਪਣੀ ਮਿਹਨਤ ਵਿੱਚ ਆਪਣੀ ਕਿਸਮਤ ਚ ਹੈਗਾ ਹੈ ਨਾ। ਮਹਨਤ ਸੱਚੇ ਦਿਲ ਤੋਂ ਕੀਤੀ ਜਾਏ ਤੇ ਕੋਈ ਵੀ ਤੁਹਾਨੂੰ ਕੋਈ ਵੀ ਤਾਕਤ ਜਿਹੜੀ ਏ ਉਹ ਤੁਹਾਨੂੰ ਰੋਕ ਨਹੀਂ ਸਕਦੀ।
ਬਿਲਕੁਲ-ਬਿਲਕੁਲ ਜੀ ਬਹੁਤ ਸਹੀ ਗੱਲ ਕਹੀ ਏ ਤੁਸੀ ਜਿਹੜਾ ਸਾਡੀ ਮਿਹਨਤ ਦਾ ਫਲ ਏ ਸਾਨੂੰ ਜ਼ਰੂਰ ਏ
ਮਲੇਗਾ ਹਾਂ ਲੇਟ ਮਿਲੇ ਥੋੜਾ ਲੇਟ ਹੋ ਸਕ ਮਿਲੇਗਾ ਜਰੂਰ ਤੁਸੀਂ ਹਿੰਮਤ ਨਾ ਹਾਰੋ ਆਪਣੇ ਮੁੰਡੇ ਨੂੰ ਵੀ ਥੋੜ੍ਹੀ ਹਿੰਮਤ ਦੋ। ਇਹ ਤੂੰ ਮਿਹਨਤ ਕਰਦਾ ਹੈਗਾ ਦਿਨ ਰਾਤ ਮਿਹਨਤ ਕਰ ਆਪਨੀ ਕੋ ਹੋਏਗਾ। ਉਹ ਪਰਮਾਤ
ਬਿਲਕੁਲ ਜੀ ਬਿਲਕੁਲ। ਬਿਲਕੁਲ ਸਹੀ ਕਹਿ ਰਹੇ ੳ ਤੁਸੀਂ ਮੈਂ ਤੇ ਆਪਣੇ ਮੁੰਡੇ ਅੱਗੇ ਤੇ ਬਿਲਕੁਲ ਹੌਸਲਾ ਨਹੀਂ ਹਾਰਦੀ ਬਸ ਮੈਂ ਜ ਤੁਹਾਨੂੰ ਥੋੜਾ ਕਹਿ ਤਾ ਹਨਾ ਨਾ ਆਪਣਿਆਂ ਨਾਲ ਹੀ ਗੱਲ ਥੋੜ੍ਹੀ ਸ਼ੇਅਰ ਕੀਤੀ ਜਾਂਦੀ ਏ।
ਹਾਂਜੀ-ਹਾਂਜੀ ਕੋਈ ਨੀ ਤੁਸੀ ਅਰਦਾਸ ਕਰੋ। ਆਪਣੇ ਆਪ ਸਭ ਠੀਕ ਹੋਏਗਾ।
ਹਾਂਜੀ-ਹਾਂਜੀ ਠੀਕ ਐ ਜੀ।
ਹਾਂਜੀ ਚਲੋ ਫੇਰ ਮੈਂ ਦਸੀਓ।
ਹਾਂਜੀ-ਹਾਂਜੀ ਠੀਕ ਹਾਂਜੀ-ਹਾਂਜੀ ਬਿਲਕੁਲ ਜੀ। ਬੌਤ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ ਮੈਨੂੰ ਵੀ ਜੀ।
ਹਾਂਜੀ ਸਸ ਸ੍ਰੀ ਕਾਲ ਜੀ।